ਹਾਂਜੀ, ਅੰਟੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਜੀ?
ਵਧੀਆ ਆੰਟੀ ਜੀ, ਤੁਸੀ ਸੁਨਾਓ।
ਬਸ ਵਧੀਆ ਵਧੀਆ। ਹੋਰ ਅੱਜ ਦਾ ਆਪਣਾ ਵਿਸ਼ਾ ਹੈਗਾ ਪਰਵਾਰ ਤੇ?
ਹਾਂਜੀ ਅੰਟੀ ਜੀ।
ਹਾਂਜੀ, ਤੁਸੀਂ ਆਪਣਾ ਪ ਬਸ ਠੀਕ ਐ, ਆਪਣੇ ਪਰਵਾਰ ਬਾਰੇ ਤੁਸੀਂ ਕੋਈ ਦੱਸ ਸਕਣੇ।
ਹਾਂਜੀ ਹਾਂਜੀ ਅੰਟੀ ਜੀ ਪਰਿਵਾਰ ਵਿੱਚ ਆਪਣੇ ਚ ਲਾ ਲਓ ਵੀ ਅਸੀਂ ਛੇ ਜੀ ਆ ਵੱਡੇ ਤੇ ਬਾਕੀ ਸਾਡੇ ਤਿੰਨ ਬੱਚੇ ਛੋਟੇ ਨੇ ਜੀ, ਹਾਂਜੀ ਦਿਓਰ, ਦਰਾਣੀ ਫਾਦਰ ਇਨ ਲੋ, ਮੈਂ ਔਰ ਹਸਬੈਂਡ ਔਰ ਦੋ ਦੋ ਮੇਰੇ ਬੱਚੇ ਨੇ ਜੀ ਤੇ ਦੋ ਮੇਰੀ ਦਰਾਣੀ ਦੇ ਬੱਚੇ ਨੇ।
ਠੀਕ ਐ ਠੀਕ ਐ।
ਹਾਂਜੀ, ਤੁਸੀਂ ਸੁਣਾਓ ਤੁਹਾਡੇ ਪਰਿਵਾਰ ਚ ਜੀ?
ਆਹੀ ਜੀ ਜੁਆਇੰਟ ਫਮ ਫੈਮਲੀ ਆ।
ਹਾਂਜੀ।
ਹਾਂਜੀ, ਜਠਾਣੀ ਦੇ ਤਿੰਨ ਬੱਚੇ ਆ ਤੇ ਦੋ ਮੇਰੇ ਬੱਚੇ ਆ। ਪੰਜ ਬੱਚੇ ਆ ਸਾਡੇ। ਜ ਹਾਂਜੀ ਹਾਂਜੀ। ਸੱਸ, ਸਹੁਰੇ ਦੀ ਡੈਥ ਹੋ ਚੁੱਕੀ ਆ।
ਅੱਛਾ ਜੀ।
ਹਾਂਜੀ ਹਾਂਜੀ, ਤੇਰਾਂ ਜੁਆਇੰਟ ਫੈਮਲੀ ਐ ਇਕੱਠੇ ਹੀ ਰਹਿਣੇ ਆ, ਬੱਚੇ ਵੀ ਇਕੱਠੇ ਹੀ ਐ। ਸਾਰਾ ਪਰਿ ਕੱਠਾ ਹੀ ਐ‌।
ਇਕੱਠੇ ਹੀ, ਠੀਕ ਐ ਠੀਕ ਐ ਤੇ ਤੁਸੀਂ ਅੰਟੀ ਸ਼ਹਿਰ ਚ ਰਹਿੰਦੇ ਓ ਤੇ ਤਾਂ ਵੀ ਇਕੱਠੇ ਰਹਿੰਦੇ ਓ?
ਨਹੀਂ ਨਹੀਂ ਅਹੀ ਸ਼ਹਿਰ ਚ।
ਹਾਂਜੀ ਮੈਂ ਕਿਹਾ ਸ਼ਹਿਰ ਚ ਤਾਂ ਵੈਸੇ ਜੁਆਇੰਟ ਫੈਮਿਲੀ ਹੁੰਦੀ ਨੀ, ਬਹੁਤ ਘੱਟ ਮਿਲ ਮਿਲਦੀਆਂ ਨੇ ਹਨਾ, ਸਾਰੇ ਆ ਕੱਲੇ ਕੱਲੇ ਹੁੰਦੇ ਨੇ ਜੀ।
ਹਾਂਜੀ ਹਾਂਜੀ।
ਅੱਛਾ ਅੱਛਾ, ਚਲ ਠੀਕ ਐ ਬਹੁਤ ਵਧੀਆ ਜੀ।
ਹਾਂਜੀ ਹਾਂਜੀ, ਹਾਡੀ ਜਆਇੰਟ ਫੈਮਿਲੀ ਆ ਹਾਡੀ। ਦੋ ਉਹਨਾਂ ਦੀਆਂ ਬੇਟੀਆਂ, ਇੱਕ ਬੇਟੀ ਦੀ ਹੁਣੇ ਮੈਰਿਜ ਹੋਈ ਐ ਸਾਲ ਹੋ ਗਿਆ। ਓਦਾ ਵੀ ਇੱਕ ਬੇਟਾ, ਇੱਕ ਬੇਟਾ ਰ ਹਾਂਜੀ ਤੇ ਛੋਟੀ ਬੇਟੀ ਉਨ੍ਹਾਂ ਦੀ ਵਕੀਲ ਆ।
ਅੱਛਾ ਜੀ, ਉਹ ਫੋਰਨ ਏ ਕਿ ਇੰਡੀਆ ਚ ਨੇ ਵ
ਨਹੀਂ ਫੋਰਨ ਐ, ਓ ਛੋਟੀ ਹੈਗੀ ਐ ਉੱਥੇ ਕਨੇਡਾ ਤੇ ਵੱਡੀ ਅਮਰੀਕਾ ਵਾ।
ਅੱਛਾ ਜੀ ਅੱਛਾ ਠੀਕ ਐ, ਬੱਚੇ ਬਾਹਰ ਜਾ ਕੇ ਵਧੀਆ ਪੜ੍ਹ ਲੈਂਦੇ ਨੇ ਜੀ।
ਹਾਂਜੀ ਹਾਂਜੀ, ਮੇਰਾ ਵੀ ਵੱਡਾ ਬੇਟਾ ਗੜਗਾਓ ਜੋਬ ਕਰਦਾ ਵਾ, ਛੋਟਾ ਏ ਇੱਥੇ ਜੋਬ ਕਰਦਾ ਵਾ।
ਅੱਛਾ ਜੀ, ਠੀਕ ਜੀ ਠੀਕ ਨਹੀਂ ਬੜਾ ਵਧੀਆ ਬੱ ਬੱਚੇ ਵਧੀਆ ਪੜ੍ਹੇ ਹੋਏ ਨੇ ਜੀ।
ਹਾਂਜੀ ਹਾਂਜੀ, ਬੱਚੇ ਸਾਰੇ ਵਧੀਆ ਪੜ੍ਹੇ ਹੋਏ ਆ। ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ। ਹੋਰ ਬ ਬਾਕੀ ਬੱਚੇ ਆਪਸ ਵਿੱਚ ਸਗੋਂ ਇਕੱਠੇ ਰਲ ਮਿਲ ਕੇ ਰਹਿਣ ਦੇ ਵਧੀਆ ਕੁਛ ਸਿੱਖ ਸਿਖਣ ਨੂੰ ਵੀ ਮਿਲਦਾ ਵਾ, ਕੁਛ ਓਦਾਂ ਜੁਆਇੰਟ ਫੈਮਲੀ ਚ ਏ ਹੁੰਦਾ ਕੱਲੇ, ਕੱਲਾ ਬੰਦਾ ਕੀ ਕਰਨਾ ਹੁੰਦਾ ਵਾ ਕੱਲੇ ਬੰਦੇ ਨੇ
ਹਾਂਜੀ, ਬੱਚੇ ਨਾ ਆਂਟੀ ਜੀ ਨਸਿੱਖ ਨਾ ਸਿਖਦੇ ਵੀ ਨੀ ਤੇ ਉਹਨਾਂ ਨੂੰ ਅ ਕੋਈ ਇੰਨਾ ਕੁਛ ਦੱਸਣ ਵਾਲਾ ਵੀ ਨੀ ਹੁੰਦਾ, ਜਿਦੋਂ ਆਪਾਂ ਜਆਇੰਟ ਫੈਮਿਲੀ ਚ ਹੁੰਨੇ ਆ ਹਨਾ ਤਾਂ ਲਾਲੋ ਵੀ ਸਾਰੇ ਇੱਕ ਦੂਜੇ ਦੀ ਸਲਾਹ ਕਰਕੇ ਆਪਾਂ ਸੋਚਦੇ ਆ ਵੀ ਆਪਣੇ ਬੱਚੇ ਨੂੰ ਅੱਗੇ ਕੀ ਕਰਾਣਾ ਐ ਕੀ ਨਹੀਂ ਕਰਾਣਾ ਹਨਾ ਤੇ ਤੇ ਜਿਵੇਂ ਲਾਲੋੋ ਵੀ ਮੇਰਾ ਬੇਟਾ ਐ ਆਂਟੀ ਉਹ ਪੜ੍ਹਦਾ ਨੀ ਹੈਗਾ ਹਨਾ ਤੇ ਉਹ ਨਾ ਸਾਡੇ ਕਿਸੇ ਤੋਂ ਨੀ ਡਰਦਾ, ਜੀ ਉਹ ਮੇਰੇ ਨਾ ਦਿਓਰ ਹੁੰਦੇ ਨੇ ਤੇ ਦਰਾਨੀ ਹੈਦਰਾਬਾਦ ਉਹ ਮੇਰੇ ਦਿਓਰ ਤੋਂ ਡ ਡਰਦਾ ਵ ਵੇਖਲੋ ਵੀ ਉਹ ਨਾ ਕੁਛ ਪੜ੍ਹ ਨਹੀਂ ਸੀ ਰਿਹਾ ਸਕੂਲ ' ਵੀ ਕੰਪਲੇਨ ਆ ਰਹੀਆਂ ਸੀ, ਅਸੀਂ ਵੀ ਪੂਰੀ ਕੋਸ਼ਿਸ਼ ਕੀਤੀ।
ਤਾਂ ਆਂਟੀ ਉਹ ਆਇਆ ਤਾਂ ਉਹਤੋਂ ਡਰਦਾ ਸੀ ਉਹਨੇ ਆਂਟੀ ਇੱਕ ਦਿਨ ਬਿਠਾਇਆ, ਸਾਰਾ ਕੰਮ ਕਰਨ ਲੱਗ ਗਿਆ ਹਨਾ ਵੀ ਆਪਾਂ ਕਹਿੰਨੇ ਆ ਵੀ ਇਕੱਠੇ ਹੁੰਨੇ ਆ, ਉਹਨਾ ਨੂੰ ਵੀ ਓਨਾ ਫ਼ਿਕਰ ਸਾਡੇ ਬੇ ਚਲੋ ਸਾਨੂੰ ਉਹਨਾਂ ਦੇ ਬੱਚਿਆਂ ਦਾ, ਵੀ ਆਪਾਂ ਨੂੰ ਹੁੰਦਾ ਵੀ ਹਾਂ ਸਾਡੇ ਬੇ ਚ ਕਾਮਯਾਬ ਹੋਣ ਸੈੱਟ ਹੋਣ ਹਾਜੀ।
ਹਾਂਜੀ, ਹਾਂਜੀ ਨਾਲੇ ਬੱਚੇ ਜੇ ਜੁਆਇੰਟ ਫੈਮਿਲੀ ਬੱਚੇ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਜੇ ਤੁਸੀਂ ਅਲੱਗ- ਅਲੱਗ ਇਕੱਲੇ ਬੇ ਅੱਜ- ਕੱਲ੍ਹ ਇੱਕ-ਇਕ, ਦੋ -ਦੋ ਬੱਚੇ ਆ ਤੇ ਬੱਚੇ ਨੂੰ ਸਿੱਖਣ ਨੂੰ ਕੀ ਮਿਲਣਾ ਹੈਗਾ। ਉਹ ਨਾਂਹ ਉਹਨਾਂ ਤੇ ਰਿਸ਼ਤੇਦਾਰੀਆਂ ਦਾ ਈ ਨੀ ਪਤਾ ਵੀ ਸਾਡਾ ਐ ਰਿਸ਼ਤੇਦਾਰੀ ਕਿਹੜੀ ਐ।
ਕਿਹੜੀ ਸਹੀ ਗੱਲ ਏ ਆਂਟੀ ਜੀ ਤੇ ਲਾ ਲਓਂ ਆਂਟੀ ਜਿਵੇਂ ਸਾਡੇ ਬੱਚੇ ਨੇ ਹਨਾ ਜਿਵੇਂ ਇਕੱਲੇ- ਕੱਲੇ ਹੁੰਦੇ ਨੇ ਫੋਨ ਚ ਬੈਠੇ ਰਹਿੰਦੇ ਨੇ ਸਾਡੇ ਬੱਚੇ ਅਸੀਂ ਚਲੋ ਦੋ ਪਰਿਵਾਰ ਤੇ ਹੈਗੇ ਆ, ਅੰਟੀ ਅਸੀਂ ਤਿੰਨ ਘਰ ਹੋ ਦੋ ਘਰ ਹੋਰ ਆ ਸਾਡੇ ਚਾਚੇ ਸਹੁਰੇ, ਤਾਏ ਸਹੁਰੇ ਤੇ ਆਂਟੀ ਸਾਡੇ ਘਰਾਂ ਵਿੱਚ ਨਾ ਕੰਧਾਂ ਨੀ ਹੈਗੀਆ, ਚਲੋ ਰੋਟੀ ਸਾਡੀ ਉਹਨਾਂ ਨਾਲ ਆਪਣੀ ਆਪਣੀ ਐ, ਪਰ ਆਂਟੇ ਬੱਚੇ ਸਾਡੇ ਪੀ ਕੰਧਾ ਨਾ ਹੋਣ ਕਰਕੇ ਇੱਕੋ ਹੀ ਵਿਹੜਾ ਵ ਸਾਰਿਆਂ ਦਾ ਤੇ ਸਾਰਾ ਦਿਨ ਆਂਟੀ ਜੀ ਕੱ ਇਕੱਠੇ ਖੇਡਦੇ ਰਹਿੰਦੇ ਨੇ, ਜਿਵੇਂ ਛੁੱਟੀ ਹੋਈ ਸਵੇਰ ਤੋਂ ਸ਼ਾਮ ਤੱਕ ਇੱਕ ਦੂਜੇ ਤੋਂ ਸਿੱਖ ਕਦੇ ਨਹੀਂ, ਹਨਾ ਵੀ ਮੈਂ ਇਹ ਬਣਾਣਾ ਆਹ ਕਰਾਫਟ ਕਰਨਾ ਮੰਮਾ ਉਹ ਕਰਦੇ ਨੇ ਮੈਂ ਵੀ ਕਰਨਾ ਹਨਾ ਜੇ ਇਕੱਲੇ ਹੋਣ ਤਾਂ ਫੇਿਰ ਬਚਿਆਂ ਨੂੰ ਹੁਣ ਉਹਦੀ ਸਮਝ ਨਹੀਂ ਆਂਦੀ ਵੀ ਮੈਂ ਕੀ ਕਰਨਾ, ਕੀ ਨਹੀਂ ਕਰਨਾ ਹੈਗਾ।
ਜ ਕੱਲਾ- ਕੱਲਾ ਹੋਇਆ ਉਹਨੇ ਮੋਬਾਈਲ ਲ ਲੈ ਕੇ ਬੈਠਾ ਰਹਿਣਾ।
ਮੋਬਾਈਲ ਲੈ ਕੇ ਬੈਠ ਉੱਥੇ ਰਣਾ, ਹਾਂਜੀ, ਬਿਲਕੁਲ ਆਂਟੀ ਜੀ ਹੁਣ ਸਾਡੀਆਂ ਗੁੜੀਆਂ ਨੇ ਆਂਟੀ ਜੀ ਉਅ ਤਿੰਨ ਗੁੜੀਆਂ ਜਿਵੇਂ ਦੂਜੀਆਂ ਘਰਾਂ ਦੀਆਂ ਵੀ ਨੇ ਤੇ ਕਦੀ ਸਾੜੀ ਬਣਲੀ ਕਦੀ ਮੈਡਮਾਂ ਬਣਗੀਆਂ ਠੀਕ ਐ ਆਂਟੀ ਜੀ ਤੇ ਅੱਜ ਅਸੀਂ ਇਹ ਸਿੱਖਾਂਗੇ ਅੱਜ ਤੇ ਅਸੀਂ ਉਹ ਸਿੱਖਾਂਗੇ, ਐਵੇਂ ਹੀ ਹਨਾ ਕਰਕੇ ਬਹੁਤ ਕੁਛ ਸਿੱਖ ਲੈਂਦੇ ਨੇ ਬੱਚੇ
ਹਾਂਜੀ, ਹਾਂਜੀ ਉਹ ਵੀ ਹੈ ਨਾ ਜਿਹੜੇ ਬੱਚੇ ਜੁਆਇੰਟ ਫੈਮਲੀ ਚ ਪਲੇ ਹੋਣ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਕੋਈ ਰਿਸ਼ਤੇਦਾਰੀ ਐ ਜਾਂ ਕੁਛ ਐ ਜਿਹੜਾ ਕੱਲਾ- ਕੱਲਾ ਬੱਚੇ ਉਹਨਾਂ ਨੂੰ ਪਤਾ ਈ ਨੀ ਵਿਚਾਰਿਆਂ ਨੂੰ ਕੁਛ
ਪਤਾ ਈ ਨਹੀਂ, ਹੁਣ ਆਂਟੀ ਜੀ ਸਾਡੇ ਤੇ ਅ ਨਨਾਨਾ ਹੁੰਦੀਆਂ ਨੇ, ਸਾਡੇ ਨੇ ਦੂਜੇ ਘਰਾਂ ਦੇ ਪੰਜ ਦੀਦੀਆਂ ਨੇ ਸਾਡੀਆਂ ਹਨਾ ਪੰਜ ਨਨਾਨਾ ਨੇ ਤੇ ਦੋ ਸਾਡੀਆਂ ਭੂਆ ਸੱਸਾਂ ਨੇ ਠੀਕ ਐ ਆਂਟੀ ਜੀ, ਜੂਨ ਦੇ ਵਿੱਚ ਲਾ ਲਓ ਆਂਦੇ ਨੇ ਉਹ ਤੇ ਅਸੀਂ ਸਾਰਾ ਪਰਿਵਾਰ ਹੁੰਨੇ ਆ ਸਾਡੇ ਐਵੇਂ ਲੱਗਦਾ ਵੀ ਵਿਆਹ ਬਣਿਆ ਹੋਇਆ ਘਰ 'ਚ।
ਹਾਂਜੀ-ਹਾਂਜੀ ਏਦਾਂ ਈ ਹੁੰਦਾ।
ਤਵੇ ਵੀ ਹਾਂ ਹਾਡੀਆਂ ਭੂਆ ਨੇ, ਸਾਡੇ ਫੁੱਫੜ ਨੇ, ਸਾਡੇ ਭੈਣ ਨੇ, ਭਰਾ ਨੇ ਹਨਾ। ਤੇ ਬੱਚੇ, ਬੱਚੇ ਅੱਜ ਕੱਲ ਡਿਪਰੈਸ਼ਨ ਚ ਵੀ ਤਾਂ ਹੀ ਨੇ ਕੱਲੇ-ਕੱਲੇ ਹੈ ਨੇ ਨਾ ਕਿ ਤੇ ਉਹਨਾਂ ਨੂੰ ਭੂਆ ਦਾ ਪਤਾ ਨਾ ਮਾਮਿਆਂ ਦਾ ਪਤਾ। ਹਨਾ, ਇੰਨਾ ਜ਼ਿਆਦਾ ਮਾਂ-ਪਿਓ ਆਪਣੇ ਬੱ ਬੱਚੇ ਨੂੰ ਛੱਡਦੇ ਵੀ ਨੀ ਕੀਤੇ ਹਨਾ ਇਕੱਲੇ ਵੀ ਅੱਜਕੱਲ੍ਹ ਦਾ ਮਾਹੌਲ ਵੀ ਨੀ ਹੈਗਾ ਆਂਟੀ ਜੀ ਵੀ ਛੱਡਣ ਦਾ ਚਲੋ ਆਪਾਂ ਮੰਨਦੇ ਆ।
ਹਾਂਜੀ-ਹਾਂਜੀ ਉਹੀ ਹੈ ਨਾ ਨਹੀਂ ਤਾਂ ਅੱਗੇ ਬੱਚੇ ਨਾਨਕੇ ਜਾਣਾ ਕਿੰਨੇ-ਕਿੰਨੇ ਦਿਨ ਲਾ ਆਉਣੇ ਸਾਰੀਆਂ ਛੁੱਟੀਆਂ ਕਹਿਣਾ ਨਾ ਨਕੇ ਬਿਤਾਉਣੇ ਅੱਜਕੱਲ ਕੋਈ ਹੈ ਈ ਨੀ ਇੱਦਾਂ। ਇਹੀ ਨਾ ਜੇ ਬੱਚੇ ਆਉਂਦੇ ਵੀ ਆਪਣੀ ਮਾਵਾਂ ਨਾਲ ਈ ਆਉਂਦੇ ਦਿਹਾੜੀ ਖੰਡ ਰਹੇ ਤੇ ਨਾਲ ਈ ਚਲ ਜਾਣਾ।
ਚਲੇ ਜਾਂਦੇ।
ਤਾਹੀ ਨਾ ਲਿਆਉਣ ਨਹੀਂ ਤਾਂ ਅੱਗੇ ਬੱਚਿਆਂ ਕੱਲਿਆ-ਕੱਲਿਆਂ ਨੇ ਨਾਨਕੇ ਕਿੰਨੇ-ਕਿੰਨੇ ਦਿਨ ਲਾ ਆਉਣੇ ਕਹਿਣਾ ਵੀ ਛੁੱਟੀਆਂ ਸਾਰੀਆਂ ਨਾਨਕੇ ਜਾਣਾ ਬਾਈ ਭੂਆ ਦੇ ਜਾਣਾ ਜਾਂ ਕੁਛ।
ਬਿਲਕੁਲ ਆਂਟੀ, ਆਂਟੀ ਮੇਰੇ ਬੱਚੇ ਨੇ, ਦੋਨੋ ਬੱਚੇ ਹਨਾ ਜਿਵੇਂ ਪਹਿਲਾਂ ਤਾਂ ਮੈਂ ਆਂਦੀ ਹੁੰਦੀ ਸੀ, ਹੁਣ ਮਦਰ ਇਨ ਲੋ ਨੀ ਹੈਗੇ ਤਾਂ ਮੇਰੇ ਤੋਂ ਨਹੀਂ ਆਇਆ ਜਾਂਦਾ ਮੈਂ ਪੂਰੀ ਜੂਨ ਛੁੱਟੀ ਛੁੱਟੀਆ ਰਹਿ ਕੇ ਜਾਂਦੀ ਹੁੰਦੀ ਸੀ, ਤੇ ਹੁਣ ਆਂਟੀ ਵੇਲੋਂ ਪਹਿਲੀ ਛੁੱਟੀ ਹੋਈ ਏ ਰੌਲਾ ਪਾ ਦਿੰਦੇ ਅਸੀ ਤੇ ਆਪ ਆਪਣੀ ਨਾਨੀ ਦੇ ਘਰ ਜਾਣਾ ਨਾਨੀ ਕੋਲ ਹੀ ਰਹਿਣਾ ਹਨਾ, ਆਂਟੀ ਉਹ ਬੀ ਤਰੀਕ ਦੇ ਆਏ ਹੋਏ ਨੇ ਹੁਣ ਮੈਂ ਆਈ ਆ ਜਦੋਂ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਤੇ ਵੀ ਚਲੋ ਮੈਂ ਹੁਣ ਉਹਨਾਂ ਨੂੰ ਲੈ ਕੇ ਜਾਣਾ। ਮੈਂ ਉਹਨਾਂ ਨੂੰ ਛੱਡ ਕੇ ਜਾਂਨੀ ਆ ਵੀ ਉਹਨਾਂ ਦਾ ਮੋਹ ਪਿਆਰ ਪਵੇ ਆਪਣੇ ਨਾਨਕਿਆਂ 'ਚ ਮਾਮੀ 'ਚ, ਹਨਾ ਉਹਨਾਂ ਦੇ ਅੱਗੋ ਬੱਚਿਆਂ 'ਚ, ਐਵੇਂ ਆਂਟੀ ਅੱਜ-ਕੱਲ੍ਹ ਬੱਚਿਆਂ ਦਾ ਤਾਂਹੀ ਤੇ ਮੋਹ ਪਿਆਰ ਨੀ ਹੈਗਾ।
ਨਹੀਂ, ਹਾਂ ਕਿਹੇ ਬੱ ਬੱਚਿਆਂ 'ਚ ਹੈ ਈ ਨੀ ਮੋਹ ਪਿਆਰ ਬਿਲਕੁਲ ਹੀ ਅੱਜ- ਕੱਲ੍ਹ ਆਪਣੇ ਭੈਣ ਭਰਾਵਾਂ ਨੂੰ ਸਕਿਆ 'ਚ ਹੈਨੀ ਤੁਸੀਂ ਕੇ ਦੂਰ ਦੀ ਨਾਨਕਿਆਂ ਦੀ ਤਾਂ ਗੱਲ ਹੀ ਛੱਡੋ। ਇਹੀ ਗੱਲ ਹੈ ਅੱਜ-ਕੱਲ ਆਪਣੇ ਭੈਣ-ਭਰਾਵਾਂ 'ਚ ਹੈਨੀ ਬੱਚਿਆਂ ਦਾ ਏਦਾਂ।
ਨਹੀਂ ਹੈਗਾ ਹਾਂਜੀ।
ਹਾਂ ਹੁਣ ਅਗਲੇ ਸਮੇਂ ਥੋੜਾ, ਹੁਣ ਜਿਹੜੇ ਅਸੀਂ ਅਸੀਂ ਰਲ ਕੇ ਸਾਰਿਆਂ ਨੇ ਖੇਡਣਾ ਕਿੰਨੇ-ਕਿੰਨੇ ਬੱਚੇ ਇਕੱਠੇ ਹੋ ਜਾਣੇ, ਆਂਢ- ਗੁਆਂਢੀਆਂ ਦੇ। ਹੋਰ
ਭੈਣ-ਭਰਾ ਹੁੰਦੇ ਸੀ ਤੇ ਵੇਲੋ ਦੁੱਖ-ਸੁੱਖ ਕਿੰਨਾ, ਵਧੀਆ ਨਿਕਲ ਜਾਂਦਾ ਸੀ ਸੁੱਖ ਸੁੱਖ ਵੀ ਵੱਧ ਜਾਂਦਾ ਸੀ ਤੇ ਦੁੱਖ ਵੀ ਘੱਟ ਜਾਂਦਾ ਸੀ ਭੈਣ- ਭਰਾ ਦਾ ਬੜਾ ਸਹਾਰਾ ਹੁੰਦਾ ਆਪਾਂ ਨੂੰ ਹਨਾ।
ਹਾਂਜੀ-ਹਾਂਜੀ, ਉਹੀ ਏ ਨਾ। ਅੱਜ ਅੱਜ-ਕੱਲ੍ਹ ਕੋਈ ਕਿਤੇ ਜਾਂਦਾ ਆਉਂਦਾ ਈ ਨੀ ਜੇ ਕੋਈ ਹੈ ਇੱਥੇ ਹੈ ਤਾਂ ਆਪਣੇ-ਆਪਣੇ ਅੰਦਰ-ਅੰਦਰ ਈ ਏ। ਪਏ ਵੀ ਇੱਕ-ਦੂਜੇ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਇਹਦਾ ਘਰ ਕੀ ਹੋ ਰਿਹਾ।
ਕੀ ਹੋ ਰਿਹਾ ਸਹੀ ਗੱਲ ਏ ਆਂਟੀ ਜੀ।
ਗੱਲ ਏ ਇੱਥੇ ਸ਼ਹਿਰਾਂ 'ਚ ਕੋਈ ਪਤਾ ਈ ਨੀ ਕਿਸੇ ਨੂੰ ਕਿਸੇ ਦੇ ਘਰ ਕੀ ਹੁੰਦਾ ਕੀ ਨਹੀਂ ਹੁੰਦਾ।
ਨਹੀ, ਅਸੀਂ ਆਂਟੀ ਜੀ ਇੱਥੇ ਕੁਵਾਰੇ ਹੁੰਦੇ ਸੀ ਤੇ ਨਾ ਆਂਟੀ ਅਸੀਂ ਕਦੀ ਆਪਣੇ ਘਰ 'ਚ ਚਾਹ ਨੀ ਸੀ ਪੀਤੀ, ਸਾਡੇ ਨਾ ਮੇਰੇ ਦਾਦਾ ਜੀ ਦੇ ਭਰਾ ਦੀ ਅੱਗੋਂ ਬੇਟਾ ਸੀ ਉਹਨਾਂ ਦੇ ਘਰ ਨਾ ਤਾਈ ਜੀ ਨੇ ਚਾਹ ਬਣਾਣੀ ਸਵੇਰੇ ਤੇ ਅਸੀਂ ਸਵੇਰੇ ਵੀ, ਸਾਡੇ ਟੈਮ ਵੇਲੇ ਦੀ ਗੱਲ ਏ ਅਸੀਂ ਸਵੇਰੇ ਵੀ ਉਹਨਾਂ ਘਰ ਜਾਣਾ ਵੀ, ਸਾਡੀ ਚਾਏ ਤਾਈ ਨੇ ਸਾਡੀ ਚਾਹ ਬਣਾਈ ਏ ਦੁਪਹਿਰ ਨੂੰ ਵੀ ਵੀ ਸਾਡੇ ਘਰ ਲੇਟ ਬਣਨੀ, ਤੇ ਅੱ ਅੱਜ- ਕੱਲ੍ਹ ਆਂਟੀ ਕੋਈ ਬੱਚਾ ਐਵੇਂ ਪੀਂਦਾ ਹੀ ਨਹੀਂ ਹੈਗਾ ਕ ਆਪਾਂ ਕਹੀਏ ਵੀ ਪੀ ਲਓ ਜਾਂ ਖਾ ਲਓ ਕਹਿਣਗੇ, ਨਾ ਅਸੀਂ ਨੀ ਖਾਣਾ ਹੈਗਾ ਅਸੀਂ ਖਾ ਕੇ ਆਏ ਹਾਂ, ਵਿਸ਼ਵਾਸ ਨਹੀਂ ਕਰਦੇ ਹੈਗੇ
ਨਹੀਂ ਕਰਦੇ ਸਹੀ ਗੱਲ ਹੈ, ਬੱਚੇ ਖਾਂਦੇ ਨੀ ਇੱਕ ਦੂਜੇ ਦਾ ਭਾਵੇਂ ਆਪਣੇ ਘਰ ਮਾੜੀ ਖਾਣ ਪ ਚੰਗੇ ਕਹਿਣਗੇ, ਘਰੇ ਖਾਣੇ ਨਾ ਹੋਇਆ ਤਾਂ ਆਰਡਰ ਕਰ ਲੈਣਗੇ, ਆਹ ਚੀਜ਼ ਆਰਡਰ ਕਰ ਲੋ
ਹਾਂਜੀ ਸਹੀ ਗੱਲ ਹੈ, ਆਂਟੀ ਜੀ
ਆ ਇਹ ਜੇ ਚੱਲ ਗਿਆ ਚਲੋ, ਆਰਡਰ ਕਰਕੇ ਮੰਗਾ ਲਉ ਜੋ ਨਹੀਂ ਜੇ ਉਹ ਵੀ ਪੀਂਦਾ ਤਾਂ ਜੋ ਖਾਣਾ ਆਪਣਾ ਆਡਰ ਕਰੋ ਮੰਗਵਾ ਕੇ ਖਾ ਲੈਂਦੇ ਹੈ, ਅੱਜ ਅੱਜ ਕੱਲ੍ਹ ਮਾਵਾਂ ਨੂੰ ਵੀ ਆਪਣੇ ਬੱਚਿਆਂ ਨੇ ਸੁੱਖ ਕਰਤਾ ਹੋਇਆ, ਨਹੀਂ ਦਾਲ ਸਬਜ਼ੀ ਆਹ ਨਹੀਂ ਦਾਲ ਸਬਜ਼ੀ ਖਾਣੀ, ਆਪਣੀ ਆਡਰ ਕਰੋ, ਮੰਗਾਓ ਤੇ ਖਾਓ
ਖਾਓ ਸਹੀ ਗੱਲ ਏ
ਮਲਾ ਉਹੀ ਹੀ ਏ ਅੱਗੇ ਇੱਕ ਦਾਲ ਸਬਜ਼ੀ ਬਣਾਉਣੀ, ਤੇ ਮਾਵਾਂ ਨੇ ਉ ਹੀ ਸਾਰੇ ਬੱਚਿਆਂ ਨੇ ਰਲ ਕੇ ਖਾਣਾ ਕੋਈ ਹੈ ਹੀ ਨੀ ਬੱਚਿਆਂ ਚ ਨਖਰਾ ਅੱਜ ਕੱਲ। ਬੱਚਿਆਂ ਚ ਨਖਰਾ ਕਿੰਨਾ ਆ ਗਿਆ ਆਹ ਨੀ ਖਾਣਾ ਅਹੀ ਉਹ ਨੀ ਕਰਨਾ ਆਹੀ ਕੁ।
ਇੱਥੇ ਆ ਨੇ ਨਾਨੀ ਕੋਲ ਹਨਾ ਤੇ ਜਿਵੇਂ। ਹੁਣ ਨਾਨੀ ਨੇ ਤੇ ਵਿਚਾਰੀ ਨੇ ਜੋ ਸਬਜ਼ੀ ਦਾਲ ਬਣਾਉਣੀ ਉਹ ਬਣਾ ਲਈ ਕਹਿਣਗੇ ਅਸੀਂ ਨੀ ਐਵੇਂ ਖਾਣੀ ਸਾਨੂੰ ਤੇ ਪਨੀਰ ਬਣਾ ਕੇ ਦੋ ਅਲੱਗ ਨੀਂਹ ਬਣਾ ਕੇ ਨਾ ਸਾਨੂੰ। ਪੈਸੇ ਦੋ ਸਾਨੂੰ ਚੀਜ਼ ਲਿਆ ਕੇ ਦੋ ਬਾਹਰੋਂ। ਵੀ ਬੱਚੇ ਨੂੰ ਪਤਾ ਵੀ ਮਿਲ ਜਾਣੀ ਹੈ ਬਾਹਰੋਂ ਅੱਜ ਕੱਲ ਇਹ ਜੀ ਅ। ਕਹਿੰਦੇ ਆਂਟੀ ਜੀ ਸਾਨੂੰ ਦਾਲ ਮਿਲਣੀ ਆ ਆਪਾਂ ਨੂੰ ਦਾਲ ਖਾ ਲੈਂਦੇ ਹੁੰਦੇ ਸੀ ਜੋ ਮਿਲਦਾ ਉਹੀ ਖਾ ਲੈਂਦੇ ਆਪਾਂ। ਕਦੇ ਨਖਰੇ ਕੀਤੇ ਨੀ ਸੀ ਪਤਾ ਸੀ ਕਿ ਇਹੀ ਖਾਣਾ।
ਹਾਂਜੀ-ਹਾਂਜੀ।
ਇੱਕ ਦੂਜੇ ਦੇ ਘਰੋਂ ਆਪਾਂ ਸਬਜ਼ੀ ਲੈ ਆਵਾਂਗੇ ਗੁਆਂਢੀਆਂ ਦੇ ਘਰੋਂ।
ਆਹੋ ਅੱਗੇ ਤਾਂ ਇਦਾਂ ਹੀ ਸੀ ਹੁਣ ਅੱਜ ਕੱਲ੍ਹ ਕੌਣ ਇਦਾਂ ਦਾ ਕੋਈ ਹੈ ਹੀ ਨੀ ਇੱਦਾਂ ਦਾ।
ਹਾਂਜੀ-ਹਾਂਜੀ।
ਹਾਂਜੀ। ਅੱਜ ਕਲ੍ਹ ਬੱਚਿਆਂ ਚ ਵੀ ਨਖਰਾ ਜਿਆਦਾ ਆ ਗਿਆ ਵੈ ਤੇ। ਅੱਜ ਪਹਿਲੀ ਗੱਲ ਤਾਂ ਅੱਜ ਕੱਲ ਬੱਚਾ ਹੀ ਇੱਕ-ਇੱਕ ਦੋ-ਦੋ ਰੱਖਦੇ ਹੈ ਹੀ ਨਹੀਂ। ਬੱਚਿਆਂ ਨੂੰ ਕੋਈ ਭੈਣ ਭਰਾਵਾਂ ਦਾ ਪਤਾ ਹੀ ਨੀ ਵੀ ਸਾਡੇ ਭੈਣ ਭਰਾ ਵੈ ਕੁਛ ਆਪਸ ਵਿੱਚ। ਮਸਤ ਰਹਿੰਦੇ ਕੁੱਛ ਪੜ੍ਹਾਈਆਂ ਨੇ ਔਖੀਆਂ ਓਹੀ ਵਾ ਕੁੱਛ ਪੜ੍ਹਾਈਆਂ ਔਖੀਆਂ ਵੇ ਤੇ ਕੁਛ ਅੱਜ ਕੱਲ। ਅੱਜ ਕੱਲ ਸਮੇਂ ਦੇ ਨਾਲ ਬੱਚੇ ਵੀ ਉਹ।
ਬਦਲ ਗਏ ਨੇ ਹਾਂਜੀ।
ਹਾਂਜੀ ਹਾਂਜੀ ਉਹ ਆਏ। ਅਸੀਂ ਜਿੱਦਾਂ ਤੁਸੀਂ ਕਿੰਦੇ ਸਾਡੇ ਨਾ ਕੱਠੇ ਹੀ ਪੇਕਿਆਂ ਦੇ ਘਰ ਕੱਠੇ। ਕਠੇ ਹੀ ਸੀ।
ਹਾਂਜੀ।
ਹਾਂ। ਜੀ। ਸਾਡੇ ਪੇਕਿਆਂ ਦੇ ਘਰ ਗਏ ਇਕੱਠੇ ਹੀ ਹੈ, ਜਿੱਦਾਂ ਵਿੱਚੋ-ਵਿੱਚੋਂ ਦੇ ਦਰਵਾਜ਼ੇ ਹੈਗੇ ਭਰਾ-ਭਰਜਾਈਆਂ ਦੇ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਹਾਂਜੀ ਹੁਣ ਵੀ ਆਈ ਚਲੋ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ ਓਕੇ।
ਓਕੇ ਆਂਟੀ ਜੀ ਓ।
ਅ